ਸਤਿ ਸ਼੍ਰੀ ਅਕਾਲ ਜੀ, ਹਾਂਜੀ, ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ? ਹਾਂਜੀ, ਹਾਂਜੀ ਵਧੀਆ, ਵਧੀਆ। ਹੋਰ ਕੀ- ਕਰਦੇ ਸੀ, ਸੁਣਾਓ? ਬਸ ਵਧੀਆ, ਵਧੀਆ ਠੀਕ- ਠਾਕ, ਹੋਰ ਕੀ ਕਰਦੇ?
ਬਸ ਕੁਛ ਨੀ।
ਕੁਛ ਨੀ ਰ ਰੋਟੀ, ਰੂਟੀ ਹੁਣ ਬਸ ਬੱਚਿਆਂ ਨੂੰ ਖਿਲਾਈ ਹੈਗੀਏ। ਅ ਹਾਂ, ਬਸ ਛੁੱਟੀਆਂ ਨਾ ਬੱਚਿਆਂ ਦੀਆਂ ਸਕੂਲ ਦੀਆ। ਠੀਕ ਹੈ, ਠੀਕ ਹੈ ਤੇ ਬਸ ਫੇਰ ੳਹੀ ਲੇਟ ਹੋ ਜਾਂਦਾ ਹੈਗਾ। ਹੈਗਾ ਹੋਰ ਤੁਸੀਂ ਕੀ ਕਰ ਰਹੇ ਸੀ, ਬਸ ਬੈਠ। ਸੀ ਸੋਚ ਰਹੀ ਸੀ, ਮਹਿੰਗਾਈ ਕਿੰਨੀ ਹੋ ਗਈ ਹੈ।
ਬਹੁਤ ਜ਼ਿਆਦਾ ਸਹੀ ਗੱਲ ਹੈ। ਸਬਜ਼ੀਆਂ ਦੇਖਲੋ ਇੰਨੀਆਂ ਮਹਿੰਗੀਆਂ, ਹਰ ਚੀਜ਼ ਮਹਿੰਗੀ ਹੈਗੀ ਏ। ਏ ਉਹੀ ਤੇ ਬੱਚਿਆਂ ਦੀ ਪੜ੍ਹਾਈਆਂ ਦੇ ਖਰਚੇ, ਦੇਖਲੋ ਇਨੇ ਖਰਚੇ ਆ ਫੀਸਾਂ ਨੇ।
ਸਕੂਲਾਂ ਨੇ ਤਾਂ ਹੱਦ ਹੀ ਮੁਕਾਈ। ਸਹੀ ਗੱਲ ਹੈ ਬਿਲਕੁਲ ਤੇ ਬੁਕਸ। ਬੁਕਸ ਦੇਖ ਲਓ, ਮਤਲਬ ਐਨੀਂ ਬੁਕਸ ਦੀ ਜਰੂਰਤ ਵੀ ਨੀ ਹੁੰਦੀ। ਐਨ ਸੀ ਆਰ ਟੀ ਦੀ ਅਲਗ ਬੁੱਕ। ਦੂਸਰੀ ਅਲਗ ਬੁਕਸ ਹਾਂਜੀ, ਹਾਂਜੀ ਜਦੋਂ। ਸੈਸ਼ਨ ਕਪਲੀਟ ਹੁੰਦਾ ਕਈ ਬੁਕਸ ਤੇ ਛੇੜੀਆਂ ਨਹੀਂ ਹੁੰਦੀਆਂ। ਹਾਂ ਕਈ ਤਾਂ ਬਿਲਕੁਲ ਹੀ ਯੂਜ ਨਹੀਂ ਕਰਦੇ ਬਿਲਕੁਲ ਵੀ ਕਿਤਾਬਾਂ ਖੋਲੀਆਂ ਨੀ ਹੁੰਦੀਆਂ ਬੱਚਿਆਂ ਨੇ ਸਕੂਲ ਵਿੱਚ।
ਬਸ ਇਹ ਸਕੂਲ ਵਾਲਿਆਂ ਨੇ ਤੇ ਹੁਣ ਆਪਣਾ ਬਣਾ ਲਿਆ ਹੈਗਾ, ਆਪਣਾ ਧੰਦਾ ਜਿਹਾ ਬਣਾ ਲਿਆ ਹੈਗਾ।
ਹਾਂ ਕਮਿਸ਼ਨ ਹੁੰਦੀ ਹੈ ਨਾ ਨਾ ਉਹਦੇ ਵਿੱਚ
ਹਾਂ, ਇਹਨਾਂ ਦੀ ਵਿੱਚ ਕਮਿਸ਼ਨ ਹੁੰਦੀ ਹੈਗੀ ਏ। ਹਮ ਹੋਰ, ਕਿਹੜੀ ਕਲਾਸ ਵਿਚ ਹੋ ਗਏ ਬੱਚੇ?
ਹੋਰ ਕੱਪੜੇ, ਬੱਚੇ ਕਿਹੜੀ ਕਲਾਸ ਚ ਹੋ ਗਏ? ਬੱਚੇ ਅ ਨਾਈਨਥ ਵਿਚ ਬੇਟਾ। ਬੇਟਾ ਮੇਰਾ ਅਛਾ, ਅਛਾ
ਹੁਣ ਦੇਖ ਲੋ ਐਡਮਿਸ਼ਨ ਹਰ ਸਾਲ ਦੁਬਾਰਾ
ਹਰ ਸਾਲ ਨਵਾਂ ਐਡਮਿਸ਼ਨ ਹਾਂ, ਐਨੁਅਲ ਚਾਰਜਿਜ਼ ਤੇ ਚਲਦੇ ਹੀ ਨੇ ਐਨੁਅਲ ਚਾਰਜਿਜ਼ ਹਾਂ ਉਹ ਤੇ ਹੈਗੇ ਹੀ ਹੈਗੇ ਬਾਕੀ ਸਕੂਲ ਚੇਂ ਕਰਨ ਦਾ ਸੋਚੋ ਸਕੂਲ ਚੇਂਜ ਕਰਨ ਬਾਰੇ ਸੋਚੋਂ ਤੇ ਹਰ ਸਕੂਲ ਦਾ ਹੀ ਇਹੀ ਹਾਲ ਏ। ਸਾਰੇ ਸਕੂਲਾਂ ਦਾ ਏਹੀ ਹਾਲ ਹੈ। ਜਿਹੜਾ ਮਰਜ਼ੀ ਸਕੂਲ ਲੈ ਲੋ। ਯੂਨੀਫਾਰਮ। ਹਰ ਸਾਲ ਯੂਨੀਫਾਰਮ ਇਹਨਾ ਨੇ ਚੇਂਜ ਕਰ
ਹਾਂਜੀ- ਹਾਂਜੀ ਵਰਦੀ ਲੈਣ ਜਾਓ ਤਾਂ ਉਹ ਮਹਿੰਗੀਆਂ ਹੈਗੀਆਂ ਵਰਦੀਆਂ।
ਗਿਆ
ਕਿਤਾਬਾਂ ਮਹਿੰਗੀਆਂ ਹਨ। ਕੱਪੜਾ ਖਰ
ਹਰ ਚੀਜ਼ ਦੀ ਮਹਿੰਗਾਈ ਏ।
ਕਿਧਰ ਜਾਏ ਬੰਦਾ ਵੈਸੇ ਅੱਛਾ ਆਮਦਨੀ ਏਨੀ ਹੈਨੀ ਹੈਂ।
ਜਿੰਨੇ ਖ਼ਰਚੇ ਹੈਗੇ। ਅਛਾ, ਖਰਚੇ ਜ਼ਿਆਦਾ ਨੇ ਆਮਦਨੀ ਘੱਟ ਔਰ ਖਰਚੇ ਕਰਨੇ ਵੀ ਜ਼ਰੂਰੀ ਹੁੰ।
ਕਰਨੇ ਵੀ ਜ਼ਰੂਰੀ ਹੈ ਉਹੀ ਤੇ ਹੈਗਾ। ਸਹੀ ਗੱਲ ਹਾਂ। ਸਬਜ਼ੀ
ਸਬਜ਼ੀ ਲਿਆਣੀ ਵੀ ਹੈ। ਖਾਣੀ ਤੇ ਹੈ ਹੀ ਆ। ਹਾਂ, ਦੇਖੋ ਰੋੋਟੀ ਖਾਣੀ ਨਹੀ। ਬਿਲਕੁਲ ਮਹਿੰਗੀ ਹੋਏ, ਸਾਸਤੀ ਹੋਏ, ਹਰ ਚ ਚਾਹੀਦੀ ਹੈ। ਚਾਹੀਦੀ- ਚਾਹੀਦੀ।
ਦੇਖ ਲੋ ਜਿਹੜੀ ਸਬਜ਼ੀ ਕੋਈ ਖਾਂਦੇ ਨੀ ਟੀਂਡੇ ਵਗੈਰਾ ਉਹ। ਉਹ ਇੰਨੇ ਮਹਿੰਗੇ ਹੈਗੀ ਤੇ
ਹੈਗੇ ਘਰੇਲੇ ਹੈਗੇ। ਹਾਂ, ਇੰਨੀ ਮਹਿੰਗੀ ਹੈਗੀ ਜਿਹੜੀ ਖਾਂਦੇ ਵੀ ਨੀ ਬੱਚੇ। ਨੱਕ ਮੂੰਹ ਬਣਾਉਦੇ ਨੇ।
ਹ ਇਹ ਕਿਆ ਬਣਾ ਦੀ ਇਹ ਤੇ ਖਾਣਾ ਨੀ ਅ।
ਅਸੀ ਥੇ ਖਾਣਾ ਨੀ ਹੈਗਾ ਬਿਲਕੁਲ ਹੋਰ ਗੋਲਡ ਸਿਲਵਰ ਦਾ ਕੀ ਸਿਸਟਮ ਚੱਲਦਾ ਪਿਆ। ਗੋਲਡ ਸਿਲਵਰ ਮਹਿੰਗਾ ਹੀ ਹੈਗਾ ਉਹ ਤੇ। ਸਿਲਵਰ ਦੇ ਪ ਸਿਲਵਰ, ਅ- ਕਟੀ ਆ ਹੁਣ ਥੋੜੀ
ਕਹਿ ਤੇਰੇ ਸੀ ਕੱਟੀ ਹੈ ਪਤਾ ਨੀ ਮੈਨੂੰ ਵਸੇ। ਬਸ, ਹੁਣ ਛੁੱਟੀਆਂ
ਛੁੱਟੀਆਂ ਸੀ ਨਾ ਉਹਦਾ ਨਾਨ ਆਏ ਹੋਏ ਸੀ। ਸਾਰੇ ਬੱਚੇ ਆਏ ਹੋਏ ਸੀ।
ਫੇਰ ਉਹਨਾਂ ਨੂੰ ਕੱਪੜੇ- ਕੁੱਪੜੇ ਲੈ ਕੇ ਗਏ ਬਾਜ਼ਾਰ
ਬਾਜ਼ਾਰ ਮਾਰਕੀਟ ਇਨੀ, ਮਹਿੰਗੇ ਕੱਪੜੇ ਕੱਪੜੇ ਬੱਚੇ ਦੇ, ਛੋਟੇ ਬੱਚਿਆਂ ਦੇ ਜਿਆਦਾ ਮਹਿੰਗੇ ਆਉਂਦੇ ਹੈਗੇ। ਛੋਟ ਨਾਨ ਦੇ ਬੱਚੇ ਛੋਟੇ ਹੈ। ਛੋਟੇ ਬੱਚਿਆਂ ਦੇ ਛੋਟੇ ਹੋਰ ਵੱਡਿਆਂ ਦੇ ਬੱਚਿਆਂ ਚ ਕੋਈ ਫ਼ਰਕ ਨਹੀਂ ਰਹਿ ਗਿਆ ਹੋਇਆ।
ਹਾਂ, ਉਹ ਤੇ ਹੈਗਾ ਹੀ ਹੈਗਾ। ਹਾਂ।
ਬੰਦਾ ਨੇ ਦਾ ਹੀ ਛੋਟੇ ਬੱਚੇ ਦਾ ਜੋੜਾ ਬੰਨਦਾ ਹਾਂ। ਸਹੀ ਗੱਲ।
ਅੱਛਾ। ਅੱਜ ਕੱਲ੍ਹ ਬੱਚੇ ਲੈਂਦੇ ਆਪਣੀ ਪਸੰਦ ਦੇ ਕੱਪੜੇ ਤੇ ਉਹ ਤੇ ਮਾਮੀ ਆਪਣੀ ਪਸੰਦ ਕੇ ਲੈਂਗੇ ਆਪਣੀ ਪਸੰਦ ਕੇ ਲੋਕ
ਲੈ ਜੀ ਆਪਣੀ ਪਸੰਦ ਕਰ ਲੋ ਤੂੰ ਹੋਰਹੀ ਕੁ
ਹੇ ਗਏ। ਚਲੋ। ਮੈਂ ਕਿਹਾ, ਕੋਈ ਨੀ ਬ ਜਾਂਦੇ ਗੋਲਡ ਬਹੁਤ ਮਹਿੰਗਾ ਸਹੀ ਗੱਲ ਹੈ।
ਜਿਨਾਂ ਨੇ ਪਹਿਲੇ ਬਣਾ ਲਿਆ, ਬਣਾ ਲਿਆ ਠੀਕ ਹੈ। ਪਹਿਲੇ ਜਮਾਨੇ ਚ ਲੋਕਾਂ ਕੋਲ ਦੇਖੋ ਕਿੰਨਾ ਹੁੰਦਾ ਹੁੰਦਾ ਸੀ, ਗੋਲਡ।
ਅੱਜ ਕੱਲ ਤੇ ਬੰਦਾ ਸੋਚਦਾ ਹੀ ਹੈਗਾ। ਬਣਾਈਏ ਕਿ, ਇਸ ਗੋਲਡ ਦਾ, ਸਹੀ ਗੱਲ ਸੋਨੇ ਦਾ ਮਹਿੰਗਾਈ ਨੇ ਤੇ ਹਰ ਚੀਜ਼
ਡਿਜ਼ਾਇਨਿੰਗ ਥੋੜੀ ਉਹ ਕਰਦੀ ਏ, ਖਲੇਰ ਦੇ ਵਿੱਚ ਮਤਲਬ ਗੋਲਡ ਜ਼ਿਆਦਾ ਮਹਿੰਗਾ ਹੋ ਗਿਆ ਵੇ, ਤੇ ਡਿਜ਼ਾਇਨ ਇਹੋ ਜਹਾ ਬਣਾ ਕਿ ਚਲੋ ਘੱਟ ਵੇਟ ਵਿੱਚ ਅਛੀ ਚੀਜ਼ ਦੇ ਦੇਂਦੇ ਨੇ, ਸਹੀ ਗੱਲ ਐ
ਅੱਛਾ, ਇੱਕ ਪਾ ਕੇ ਵੀ ਬਾਹਰ
ਬਾਹ ਕੇ ਵੀ ਨਹੀਂ ਜਾ ਸਕਦਾ ਬਾਹਰ, ਡਰ ਲੱਗਦਾ ਹੈਗਾ ਵੈ। ਹੋਰ ਹਾਂ ਰਿਸਕ ਹੈ, ਬਾਹਰ ਕਰੋ ਬਾਹਰ ਪਾ ਕੇ ਨਿਕਲਣਾ ਰਿਸਕ ਰਿਸ੍ਕ ਹੈਗਾ, ਬਾਹਰ ਤੇ ਆਰਟੀਫਿਸ਼ਲ ਹੀ ਸਾਰੇ ਪਾ ਕੇ ਜਾਂਦੇ ਹੈਗੇ।
ਹਾਂ
ਹੋਰ
ਹੋਰ ਛੁੱਟੀਆਂ ਚ ਆਏ ਹੋ ਬੱਚੇ, ਬੱਚੇ ਗਏ, ਜਾਂ ਕਿੱਧਰੇ ਗਏ ਨਈ।
ਤੇ ਬਸ, ਅਸੀਂ ਹੋ ਕੇ ਆਏ ਸੀ ਹੁਣ ਪੇਕੇ ਘਰ ਚ, ਹਾਂ ਪੇਕੇ ਘਰ ਗਏ ਸੀ ਹਾਂ, ਪੇਕੇ ਲੋਕਲ ਹੀ ਨੇ। ਠੀਕ ਐ, ਠੀਕ ਐ, ਸਾਡੇ ਦੀਦੀ ਹੈਗੇ ਉਹ ਆਉਂਦੇ ਨੀ ਹੈਗੇ। ਜੀਜਾ ਜੀ ਕੱਲੇ ਹੁੰਦੇ ਐ, ਬੇਟਾ ਮਤਲਬ ਕੈਨੇਡਾ ਉਹ ਕੱਟ ਹੀ ਲਗਾਂਦੇ ਜੇ, ਫੰਕਸ਼ਨ ਵਗੈਰਾ ਹੋਯੇ ਫਿਰ ਅੱਛਾ, ਹਾਂ ਸਾਡੇ ਪੇਕੇ ਲੋਕਲ ਨੇ, ਅਸੀਂ ਔਥੇ ਚਲੇ ਜਾਂਨੇ ਆਂ। ਤੇ ਤੁਹਾਡੇ, ਅੱਛਾ ਤੁਸੀਂ ਨੀ ਗਏ ਕਿਤੇ, ਸਾਡੇ ਜੀ ਵੀ ਦੂਰ ਹੈਗੇ ਏ ਤੇ ਪਰ ਫ਼ਿਰ ਜੇਠਾਣ ਦਰਾਣੀ ਵੀ ਹੈਗੀ ਹੈ, ਫਿਰ ਵਾਰੀ ਵਾਰ ਸਿਰ ਜਾਂਦੇ ਹੈਗੇ ਆ।
ਪਹਿਲੇ ਫੇਰ ਔ, ਹੁਣ ਗਏ ਹੈਗੀ ਜਠਾਣੀ ਗਏ
ਜਠਾਣੀ ਗਏ ਹੋਏ ਹੈਗੇ ਏ ਪੇਕੇ ਆਪਣੇ, ਉਹ ਆਉਣਗੇ ਵਾਪਸ ਫਿਰ ਮੈਂ ਜਾਵਾਗੀ, ਕਿਉਂਕਿ ਮੰਮੀ ਡੈਡੀ ਹੈਗੇ ਨਾ। ਹੁ ਹੁ ਫਿਰ ਉਹਨਾ ਨੂੰ ਇਕੱਲੇ ਨੀ ਛੋੜਦੇ ਹੈਗੇ, ਫ਼ਿਰ ਥੋੜੀ ਦਿੱਕਤ ਹੁੰਦੀ ਹੈ। ਨਨਾਣਾਂ ਵੀ ਆਉਂਦੀਆਂ ਹੈਗੀਆਂ, ਹੁ ਹੁ। ਦੋਨੋ ਨਣਾਨ੍ਹਾਂ ਹੈਗੀਆਂ, ਠੀਕ ਏ, ਉਹ ਆਈਆਂ ਹੋਈਆਂ ਹੈਗੀਆਂ। ਹੋਰ ਰੌਨਕ ਲੱਗੀ ਹੋਏਗੀ, ਹਾਂ।
ਹਾਂ ਰੌਣਕ ਲੱਗੇ ਹੋਈ ਹੈਗੀ ਏ, ਗਰ ਗਰਮੀ ਬਹੁਤ ਹੈ।
ਗਰਮੀ ਤੇ, ਔਹੀ ਤੇ, ਬੱਚੇ ਰਾਤੀ ਫੋਨ ਚਲਾਉਂਦੇ ਰਹਿੰਦੇ ਸਾਰੀ ਰਾਤ।
ਸਵੇਰੇ ਉੱਠਦੇ ਨੀ ਹੈਗੇ, ਬਸ।
ਸਭ ਦੇ ਘਰਾਂ ਚ ਏਹੀ ਹਾਲ ਹੈ, ਹਾਂ ਸਵੇਰੇ ਉੱਠਦੇ ਨੀ ਹੈਗੇ ਫਿਰ।
ਨਾਸ
ਨਾਸ਼ਤਾ ਪਾਣੀ ਲੇਟ ਹੋ ਜਾਂਦਾ ਹੈਗਾ ਸਾਰ ਛੁੱਟੀਆਂ 'ਚ ਤੇ ਇਹੀ ਕੁਛ ਹੈ, ਛੁੱਟੀਆਂ ਚ ਬਸ ਲੇਟ ਉੱਠਨਾ ਲੇਟ ਖਾਣਾ - ਖਾਣਾ ਪੀਣਾ ਪੂਰਾ ਦਿਨ ਥੋੜਾ ਰੁਲ ਜਾਂਦਾ ਹੈ, ਹਾਂ ਹਾਂ ਹੋਰ, ਬਸ ਹਾਂ ਉਹ ਨਾਨਕੇ ਆਏ ਹੋਏ ਹੈਗੇ ਅਗੇ
ਕੋਈ ਕੁੱਝ ਕਹੇ, ਬਸ। ਮੰਮੀ ਆਹ, ਮੰਮੀ ਕਹਿੰਦੇ ਨਾ ਬਸ ਸਿਆ ਦੀ ਜਾਂਦਾ, ਮੈਂ ਹਾਂ ਪਤਾ ਨਾਨੀ ਵੀ ਫ਼ੇਰ ਮਨਾ ਕਰਦੇ ਗੀ, ਸਾਰੇ ਫੇਰ ਪਲ
ਹਾਂ, ਤੇ ਪੂਰਾ ਪੂਰਾ ਦਿਨ ਏ ਸੀ ਚਲਾਈ ਰੱਖਦੇ ਨੇ, ਔਨਾ ਹੀ ਬਿਜਲੀ ਦਾ ਬਿੱਲ ਹਾਂ ਬਿਜਲੀ ਦਾ ਬਿਲ ਸਹੀ ਗੱਲ ਏ, ਬਿਜਲੀ ਦੇ ਰੇਟ ਵੀ ਇਹਨਾਂ ਨੇ ਵਧਾ ਤੇ ਹੋਏ ਨੇ। ਪਹਿਲੇ ਤੋਂ, ਹਾਂ ਬਹੁਤ ਵਧਾ ਤੇ ਹੈਗੇ।
ਅੱਛਾ ਹੁਣ ਆਦਤ ਜੇਹੀ ਪੈ ਗਈ ਏ ਸੀ ਦੀ ਸਾਰਿਆਂ ਨੂੰ, ਏ ਸੀ ਸਾਰਾ ਦਿਨ ਬੈਠਣ ਲਈ
ਤਾਂ ਵੀ ਠੀਕ ਐ
ਬਲ
ਕੂਲਰ ਵਿਚ ਵੀ ਬਹਿਜੋ ਕੂਲਰ ਵਿਚ ਵੀ ਉਹ ਉਹ ਚੀਜ਼ ਨੀ ਹੈ, ਹਵਾ ਆਂਦੀ ਏ ਏਰੀਟੇਟ ਲੱਗਦੀ ਏ ਬੰਦਾ ਉਹੀ ਮੈਂ ਕਿਹਾ ਹੁਣ ਬਿੱਲ ਆਉਣਗੇ। ਪਤਾ ਚਲੇਗਾ ਫ਼ੇਰ ਪਤਾ ਲੱਗੇ ਸਹੀ ਗੱਲ ਹੈ। ਰੇਟ ਵੀ ਵੱਧ ਗਏ ਜਿੰਨੀ ਮਹਿੰਗਾਈ ਓਨੇ ਖਰਚੇ।
ਉਹਨਾ ਹੀ ਖਰ
ਖਰਚੇ ਨਾ ਸਹੀ ਏ, ਸਹੀ ਗੱਲ ਏ, ਹੋਰ ਸੂਟਸ ਵਗੈਰਾ ਦੇ ਕੀ ਮਤਲਬ ਐਂਡਟ ਐਬਰੋਇਡਰੀ ਵਾਲੇ ਸੂਟਸ ਦੇ ਕੀ ਰੇਟ ਚੱਲ ਰਹੇ ਏ।
ਮਹਿੰਗੇ ਹੈਗੇ ਆ ਅੱਗੇ ਔਰ ਸਟੀਿਚਿੰਗ ਦੇਖੋ ਕਿੰਨੀ ਸਿਲਾਈ
ਕਿੰਨੀ ਸਿਲਾਈ ਕਿੰਨੀ ਮਹਿੰਗੀ ਏ ਕਰਤੀ ਹੈਗੀ ਹੈਗੀ ਬਿਲਕੁਲ ਸਾਰੀ ਜੇ ਬੰਦੇ ਨੇ ਦੋ ਹਜ਼ਾਰ ਦਾ ਚੋਣ ਕੀਤਾ, ਉਪਰ ਦੋ ਹਜ਼ਾਰ ਰੁਪਏ ਸਵਾਈ ਦਓ।
ਹਾਂ ਸਹੀ ਗੱਲ ਆ ਉੱਪਰ ਦੋ ਚਾਰ ਦੀ ਸਵਾਈ ਦੇਓ, ਹਾਂ ਉਹੀ ਤੇ ਹਾਂ।
ਓਹੀ ਤੇ ਏਨੇ ਦਾ ਸੂਟ ਨਹੀਂ ਜਿੰਨੇ ਦੀ ਸਵਾਈ ਦੱਸੀ ਹੈ।
ਹਾਂ ਉਹੀ ਨਾ ਉਸ ਤੇ ਹੈਲੋ ਏਨੇ ਦਾ ਸੂਟ ਨਹੀਂ। ਹਾਂ ਸਾਡੇ ਤੇ ਇੱਥੇ ਪੰਦਰਾਂ ਪੰਦਰਾਂ ਸੌ ਰੁਪਏ ਸਵਾਈ ਕਰਤੀ ਆ ਉਹਨਾਂ ਨੇ।
ਹਾਂ ਲਾਈਨਿੰਗ ਵਾਲੇ ਦੀ ਹੋਏਗੀ ਹੋਏਗੀ ਬਿਲਕੁਲ, ਪੰਦਰਾਂ ਸੌ ਦੀ ਸਵਾਈ, ਪੰਦਰਾਂ ਸੌ ਰੁਪਏ। ਪੰਦਰਾਂ ਸੌ ਸਵਾਈ ਕਰਤੀ ਏ, ਡਿਜ਼ਨਿੰਗ ਕਰਾਲੋ ਡਿਜ਼ਾਇਨਿੰਗ ਕਰਾਲੋ, ਜੋ ਹੋਰ ਉਪਰੋ ਚਾਰ ਸੌ, ਪੰਜ ਸੌ, ਹੋਰ ਵਧਾ ਦਿੰਦੇ।
ਚਾਰ, ਪੰਜ ਸੌ ਹੋਰ ਵਧਾ ਦਿੰਦੇ ਆ, ਸਹੀ ਗੱਲ ਏ। ਹੁਣ ਚੀਜ਼ ਹੀ ਤੇ ਜਾਏ ਤੇ ਜਾਏ, ਪਰ ਦੇਖੋ ਸੂਟਾਂ ਬਿਨਾਂ ਵੀ ਗੁਜ਼ਾਰਾ ਨੀ।
ਗੁਜ਼ਾਰਾ ਨਹੀਂ ਉਹ ਵੀ ਜ਼ਰੂਰੀ ਹੈ, ਅੱਛਾ ਹਾਂ ਓਹੀ ਤੇ ਮੈਂ ਕਹਿੰਦੇ ਹੈਗੇ ਘਰ ਦੇ ਕਹਿੰਦੇ ਹਸਬੈਂਡ ਕਹਿੰਦੇ ਕਿ ਲੇਡੀਜ਼ ਦੀ ਤੁਹਾਨੂੰ ਜਨਾਨੀਆਂ ਨੂੰ ਹੁੰਦਾ ਸਾਡਾ ਪੈਦਾ ਜ਼ਿਆਦਾ ਗ ਸ ਉਹਨਾਂ ਦੇ ਕੀ ਹੁੰਦਾ ਪੈਂਟ ਬਲੈਕ ਬਲੂ ਬਰਾਊਨ ਚਾਰ ਰੰਗ ਚਾਹੇ ਨਵੇਂ ਪਾਾਲੋ ਚਾਹੇ ਪੁਰਾਣੇ ਪਾ ਲੋ
ਚਾਹੇ ਨਵੇਂ ਪਾਲੋ ਚਾਹੇ ਪੁਰਾਣਾ ਸੇਗ ਕਹਿੰਦੇ ਤੁਸੀ ਤੇ ਕਿਸੇ ਵੀ ਵਿਆਹ ਤੇ ਜਾਣਾ ਤੇ ਨਵਾਂ ਸੋਚਾ
ਨਵਾਂ ਸੂਟ ਚਾਹੀਦਾ ਨਵਾਂ ਸੂਟ ਚਾਹੀਦਾ ਹੈਗਾ ਬਸ
ਅਸੀਂ ਤੇ ਬਸ ਉਹੀ ਚਲਾਉਂਦੇ ਰਹਿੰਦੇ ਅਗੇ
ਉਹਨਾਂ ਦੇ ਚੱਲ ਵੀ ਜਾਂਦੇ ਨੇ ਸ਼ਰਟਾਂ ਦੇ ਵੀ ਜੰਗ ਨੇ ਵਾਈਟ ਬਰਾਊਨ ਬਲੈਕ ਉਹਨਾਂ ਦੀ ਚੁਇਸ ਹੀ ਨ ਹੈ ਨਵੇਂ ਲੈਣ ਜਾਓ ਤਾਂ ਉਹਨਾ ਨੇ ਉਹੀ ਚੁੱਕ ਕੇ ਲਿਆਣੇ ਨੇ ਸਹੀ ਗੱਲ ਹੈ ਦਾ ਉਹ ਤੇ ਵੀ ਉਹੀ ਰੰਗ ਦਿਖਦੇ ਆ ਹਾਂ ਬਿਲਕੁਲ ਡਾਰਕ ਬਲਿਊ ਹੋ ਨੀਲਾ ਹੋ ਗਿਆ ਲਾਈਟ ਹੋ ਗਿਆਗਾਾ ਆਸਮਾਨੀ ਰੰਗ
ਬਸ ਹੋਰ ਜੀਨਸਾਂ ਤੇ ਹੈ ਕਿਹੜੇ ਕਲਰ ਦੋ ਤਿੰਨ ਕਲਰ ਹੀ ਹੈਗੇ ਹਮ
ਤੇ ਪਿਓਰ ਦੇ ਦੁਪੱਟੇ ਵੀ ਕਿੰਨੇ ਮਹਿੰਗੇ ਆ ਪੀਯੋਰ ਦੇ ਦੁਪੱਟੇ ਦਾ ਕੀ ਰੇਟ ਹੈ ਤੁਹਾਡੇ ਪਾਸੇ
ਬਸ ਇਏਧਰ ਤੇ ਅਲੱਗ ਅਲੱਗ ਹੀ ਰੇਟ ਹੈਗੇ ਜ ਕੋ ਦੋ ਸੌ ਦਾ ਵੀ ਹੈ ਡੇਢ ਸੌ ਦਾ ਵੀ ਹੈਗਾ ਕੱਪੜੇ ਥੋੜ੍ਹਾ ਹੈਗਾ ਨਾ ਫ਼ਰਕ
ਠੀਕ ਠੀਕ ਚਲੋ ਠੀਕ ਹੈ ਓਕ ਓਕ ਜੀ ਬ ਬਾਏ ਓਕੇ ਜੀ ਫਿਰ ਆਣਾ ਤੁਸੀਂ ਸਤ ਸ੍ਰੀ ਅਕਾਲ ਹਾਂ ਸ
ਹਮ ਹਾਂਜੀ ਹਾਂਜੀ ਸਭ ਵਧੀਆ ਜੀ ਸਭ ਵਧੀਆ